ਹੈਲੋ ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।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
ਵਧੀਆ, ਵਧੀਆ ਤੁਸੀਂ ਦੱਸੋ
ਮੈਂ ਵੀ ਵਧੀਆ। ਹੋਰ ਕੀ ਕਰਦੇ ਸੀ?
ਮੈਂ ਬਸ ਹੁਣ ਮੋਰਨਿੰਗ ਹੋਈ ਹੈ, ਤੇ ਚਾਹ ਚੂ ਬਣਾ ਰਹੀ ਸੀਗੀ। ਮੇਰੇ ਫਾਦਰ-ਇੰਨ-ਲੋ ਆਏ ਨੇ ਹੁਣ, ਬਸ। ਚਾਹ ਬਣਾ ਰਹੀ ਸੀ।
ਅੱਛਾ-ਅੱਛਾ, ਠੀਕ ਹੈ-ਠੀਕ ਹੈ
ਹੋਰ ਤੁਸੀਂ ਦੱਸੋ ਤੁਸੀਂ ਕੀ ਕਰਦੇ ਪਿਓ
ਬਸ ਕੁਛ ਨੀ ਮੈਂ ਥੋੜਾ ਜਿਹਾ ਬਜ਼ਾਰੋਂ ਆਈ ਹ ਮੈਂ ਕਿਸੇ ਨੂੰ ਕੋਰੀਅਰ ਕਰਨਾ ਸੀ ਤੇ ਉਹ ਕਰਵਾ ਕੇ ਆਈ ਆ ਆਪਣਾ ਸਮਾਨ
ਅੱਛਾ-ਅੱਛਾ, ਠੀਕ ਹੈ, ਠੀਕ ਹੈ ਚਲੋ ਐ ਤੇ ਬੜੀ ਅੱਛੀ ਗੱਲ ਐ। ਅੱਜ ਕੱਲ ਸਾਨੂੰ ਫੈਸਲਿਟੀਆਂ ਮਿਲਦੀਆਂ ਟਰਾਂਸਪੋਰਟੇਸ਼ਨ ਦੀਆਂ ਅਸੀਂ ਜਦੋਂ ਮਰਜ਼ੀ ਜਿੱਥੇ ਮਰਜ਼ੀ ਆਪਣੀਆਂ ਚੀਜ਼ਾਂ ਪਹੁੰਚਾ ਸਕਦੇ ਓ ਖੁਦ ਆਪ ਜਾ ਸਕਦੇ ਆ ਚਲੋ ਵਧੀਆ ਐ। ਪਹਿਲੇ ਦੇਖੋ, ਪਹਿਲੇ ਦੇ ਮਾਹੌਲ ਦੇ ਵਿੱਚ ਤੇ ਅੱਜ ਦੇ ਮਾਹੋਲ ਦੇ ਵਿੱਚ ਕਿੰਨਾ ਫ਼ਰਕ ਹੈਗਾ ਪਹਿਲੇ ਕਿਸੇ ਨੇ ਆਣਾ-ਜਾਣਾ ਹੁੰਦਾ ਸੀ। ਜਾਂ ਤਾਂ ਪੈਦਲ ਜਾਂਦੇ ਸੀਗੇ ਜਾਂ ਸਾਈਕਲਾਂ ਤੇ, ਜਾਂ ਬੈਲ ਗੱਡੀਆਂ ਤੇ।
ਹਾਂਜੀ। ਹੈਲੋ।
ਹਾਂਜੀ।
ਹਾਂਜੀ, ਤੁਹਾਡੀ ਨਾ ਆਵਾਜ਼ ਕੱਟ-ਕੱਟ ਆ ਰਹੀ ਹੈ ਮੈਨੂੰ।
ਅੱਛਾ, ਅੱਛਾ ਰੁਕੋ ਜੀ।
ਤੁਸੀਂ, ਨੈਟਵਰਕ ਆਓ। ਤੁਹਾਡੀ ਆਵਾਜ਼ ਹੀ ਆਵਾਜ਼ੀ।
ਮੈਂ ਕਿਹਾ ਜੀ, ਪਹਿਲਾਂ ਦੇਖੋ ਕਿੰਨੀ ਅੱਛੀ ਸਿਸਟਮ ਹੁੰਦਾ ਸੀਗਾ। ਪਹਿਲੇ ਲੋਕੀ ਸੈਰ ਕਰਦੇ ਸੀ ਜ਼ਿਆਦਾ, ਔਰ ਕੀ ਕਹਿੰਦੇ, ਬੈਲ ਗੱਡੀਆਂ। ਤੇ ਆਉਣਾ ਜਾਣਾ ਪਹਿਲੇ ਇੰਨੀ ਜ਼ਿਆਦਾ ਓਪਸ਼ਨ ਨਹੀਂ ਹੁੰਦੀਆਂ ਸੀਗੀਆਂ ਉਹਨਾਂ ਦੇ ਬੋਲ ਕੇ ਤੇ ਜਾਣ ਵਾਸਤੇ ਜ਼ਿਆਦਾ ਉਹਨਾਂ ਨੂੰ ਤੁਰਨਾ ਹੀ ਪੈਂਦਾ ਸੀਗਾ, ਤੇ ਆਹ ਅੱਜਕੱਲ੍ਹ ਸਾਡੇ ਹੁਣ ਦੇਖੋ ਕਿੰਨੀਆਂ ਵਧੀਆ ਓਪਸ਼ਨਾਂ ਹਨ। ਅਸੀਂ ਜਿੱਥੇ ਵੀ ਜਾਣਾ ਹੋਵੇ, ਮਿੰਟਾਂ ਵਿੱਚ ਆਪਣੀਆਂ ਕਾਰਾਂ ਜਾਂ ਬਾਈਕਾਂ ਤੇ ਆਪਾਂ ਚਲੇ ਜਾਂਦੇ ਹਾਂ, ਸਾਨੂੰ ਕੋਈ ਟੈਨਸ਼ਨ ਨਹੀਂ ਹੁੰਦੀ ਜਾਣ ਦੀ ਬਰੋਬਰ ਅੱਜ-ਕਲ ਦੇ ਦਿਨ ਦਖੋ ਏਸੀ ਗੱਡੀਆਂ ਆ ਗਈਆਂ ਨੇ, ਕਾਰਾਂ ਆ ਗਈਆਂ, ਅਸੀਂ ਕਿਤੇ ਦੂਰ ਜਾਣਾ ਵੇ ਸਾਨੂੰ ਸੋਚਣਾ ਨੀ ਪੈਂਦਾ ਪਹਿਲੇ ਲੋਕਾਂ ਨੂੰ ਬੜਾ ਸੋਚਣਾ ਪੈਂਦਾ ਸੀਗਾ
ਹਾਂਜੀ- ਉਹੀ ਨਾ ਇਹ ਬਹੁਤ ਮਤਲਬ ਬੈਨੀਫਿਟਸ ਹੋ ਗਏ ਨੇ ਸਭ ਚੀਜ਼ਾਂ ਦੇ ਟਰਾਂਸਪੋਰਟੇਸ਼ਣ ਦੇ-
ਹਾਂਜੀ, ਹਾਂਜੀ-ਹਾਂਜੀ
ਜਿਵੇਂ ਕੋਈ ਮਿਡਲ ਕਲਾਸ ਕਿ ਦੇਖੋ ਅੱਜ-ਕੱਲ੍ਹ ਜੋਬ ਦੇ ਵੀ ਬਹੁਤ ਇਸ਼ੂ ਨੇ ਕਿਸੇ ਕੋਈ- ਪੜਿਆ-ਲਿਖਿਆ ਉਹਦੇ ਕੋਲ ਐਨੀ- ਜੋਬ ਨਹੀਂ ਹੈ ਤੇ ਜਿਵੇਂ ਹੁਣ ਕੁਛ ਐਪਸ ਹੈਗੀਆਂ ਨਾ ਡਿਲੀਵਰੀ ਵਾਲੀਆਂ ਉਹ ਬੰਦੇ ਉਹਦੇ ਚ ਜਾਂਦੇ ਪਏ ਨੇ ਆਪਣਾ ਨੋਰਮਲ ਜਦੋਂ ਮਨ ਕੀਤਾ ਜ ਡਿਲੀਵਰੀ ਦੇ ਆਏ- ਪੈਸੇ ਵੀ ਬਣ ਗੇ ਸਾਡੇ ਦੇਖੋ ਬਾਈਕ ਦਾ ਕਿੰਨਾ ਅੱਛਾ ਯੂਜ ਹੁੰਦਾ ਪਿਆ
ਬਿਲਕੁਲ ਸਹੀ ਕਹਿ ਰਹੇ ਹੋ, ਸਾਨੂੰ ਹਰ ਇੱਕ ਚੀਜ਼ ਮਿੰਟ ਚ ਘਰ ਬੈਠਿਆਂ ਮਿਲਦੀ ਪਈ ਹੈ ਕੋਈ ਵੀ ਚੀਜ਼ ਔਡਰ ਕਰ ਦਿੰਦੇ ਹਾਂ, ਕਿਸੇ ਵੀ ਸ਼ਹਿਰ ਤੋਂ ਅਸੀਂ ਚੀਜ਼ ਮੰਗਵਾ ਲੈਂਦੇ ਹਾਂ ਸਾਡੇ ਇੱਕ ਤੋਂ, ਦੋ ਦਿਨਾਂ ਦੇ ਵਿੱਚ ਚੀਜ਼ਾਂ ਪਹੁੰਚ ਜਾਂਦੀਆਂ ਨੇ-
ਬਿਲਕੁਲ ਜੀ-ਬਿਲਕੁਲ ਅੱਜ-ਕੱਲ ਤੇ- ਵੀ ਹੋਮ ਡਿਲੀਵਰੀ ਹੋ ਗਈ ਹੈ, ਵਿਦਨ ਫਿਫਟੀਨ ਮਟ ਬਸ ਟਵੈਂਟੀ ਮਨੇਟਸ-
ਹਾਂਜੀ ਦੇਖੋ ਕਿੰਨਾ ਅੱਛਾ ਆਪਓਸ਼ਨ ਹੈਗਾ ਇਹ ਸਭ ਟਰਾਂਸਪੋਰਟੇਸ਼ਨ ਨਾਲ ਹੀ ਪੋਸੀਬਲ ਹੋ ਪਾਇਆ ਅਗਰ ਸਾਡੀ ਸਾਇੰਸ ਆ ਸਾਡੀ ਸਰਕਾਰ ਤਰੱਕੀ ਵੱਲ ਧਿਆਨ ਨਾ ਦਿੰਦੀ ਤੇ ਅੱਜ ਅਸੀਂ ਵੀ ਬੜੇ ਪਿੱਛੇ ਹੋਣਾ ਸੀਗਾ ਬੜੇ ਪਿਛੜੇ ਹੋਏ ਲੋਕਾਂ ਵਿੱਚੋਂ ਹੋਣਾ ਸੀਗਾ, ਪਹਿਲੇ ਵੇਖੋ ਕੁੜੀਆਂ ਦੇ ਵਿਆਹ ਹੁੰਦੇ ਸੀ ਡੋਲੀਆਂ ਦੇਖੋ ਮੋਢਿਆਂ ਤੇ ਚੜ ਕੇ ਲੈ ਕੇ ਜਾਂਦੇ ਸੀਗੇ ਅੱਜ-ਕੱਲ ਤੁਸੀਂ ਭਾਵੇਂ ਜਿਹੜੇ ਮਰਜ਼ੀ ਸ਼ਹਿਰ ਚਲੇ ਜਾਓ ਤੁਹਾਨੂੰ ਮਿੰਟ ਤੋਂ ਪਹਿਲਾਂ ਤੁਸੀਂ ਆਪਣੇ ਘਰ ਪਹੁੰਚ ਜਾਓਗੇ ਕਾਰਾਂ ਗੱਡੀਆਂ ਤੇ ਇੱਕ ਦੇਸ਼ ਤੋਂ ਦੂਜੇ ਦੇਸ ਜਾਣਾ ਵੀ ਆਸਾਨ ਹੋ ਗਿਆ
ਭ ਪਹਿਲੇ ਤੇ ਨਾ ਟਾਂਗੇ ਚੱਲਦੇ ਸਨ ਪਤਾ ਨੀ ਕਿੰਨੇ-ਕਿੰਨੇ ਮਿਲੀਮੀਟਰ ਮਿਨੀਮੀਟਰ ਜਾਣਾ ਸੀ ਤੇ ਟਾਂਗਿਆਂ ਤੇ ਜਾਂਦੇ ਸੀ, ਮਤਲਬ ਮੈਂ ਵੀ ਟਾਂਗੇ ਦੇਖ ਕੀ ਹੋਏ ਨੇੇ ਕਿ ਹੁਣ ਨੀ ਥੋੜੀ ਜੀ ਪ੍ਰੋਗਰੈਸ ਹੋਈਖ ਐ
ਬਿਲਕੁਲ ਬਿਲਕੁਲ ਦੇਖੋ ਇੰਡੀਆ ਬੜੀ ਡਿਵੈਲਪਡ ਕੰਟਰੀ ਹੈ ਜਿਹੜੇ ਦੇਸ਼
ਹਲੇ ਵੀ ਹਲੇ ਵੀ ਨਾ ਕਿਤੇ ਕਿਤੇ ਤੇ ਹੈਗਾ ਹੈ ਜਿਵੇਂ ਕੋਈ ਸ਼ਹਿਰ ਇਹ ਚ ਕੋਈ ਪਿੰਡ ਹੈਗਾ ਕੁਛੇ ਤੇ ਜੇ ਬਾਈ ਚਾਂਸ ਅਸੀਂ ਆਪਣੀ ਵਾਈਕਲ ਤੇ ਜਾਣਾ ਨਾ ਤੇ ਸਾਨੂੰ ਵੀਹ ਪੱਚੀ ਮਿੰਟ ਲੱਗੇ ਗ ਜੇ ਅਸੀਂ ਬੱਸ ਥਰੂ ਜਾਣਾ ਨਾ ਕਮ ਸੇ ਕਮ ਸਾਨੂੰ ਇੱਕ ਘੰਟਾ ਪੂਰਾ ਪਾਰ ਹੈਗਾ ਤੇ ਕਿ ਬੱਸਾਂ ਚੇਂਜ ਕਰਨੀਆਂ ਪੈਣੀਆਂ ਨੇ ਲੇਕਿਨ ਇਹਵੇ ਕਿ ਪੈਦਲ ਨਾਲੋਂ ਤਾਂ ਬਹੁਤ ਬੈਨੀਫਿਟ ਹੈ।
ਦੇਖੋ ਸਾਡੇ ਬੱਚੇ ਵੀ ਕਿੰਨਾ ਈਜ਼ੀਲੀ ਸਕੂਲ ਜਾ ਰਹੇ ਨੇ ਕਾਰਾਂ ਗੱਡੀਆਂ ਤੇ , ਪਰ ਅੱਜ-ਕੱਲ੍ਹ
ਤੁਵਾਡੀ ਆਵਾਜ਼ ਨੀ ਆ ਰਹੀ।
ਹੈਲੋ।
ਹੈਲੋ ਹਾਂਜੀ ਤੁਵਾਡੀ ਆਵਾਜ਼ ਰੁਕਦੀ ਪੀ ਏ।
ਮੈਂ ਕਿਹਾ ਅੱਜ ਕੱਲ੍ਹ ਤੇ ਇਲੈਕਟ੍ਰੋਨਿਕਸ ਬੱਸਿਸ ਵੀ ਚੱਲ ਪਈਆਂ ਹੈ ਇਲੈਕਟ੍ਰੋਨਿਕ। ਕਾਰ ਵੀ ਚੱਲ ਗਈਆਂ ਬਾਈਕਸ ਵੀ ਚੱਲ ਗਈਆਂ ਨੇ ਔਰ ਪੋਲਿਊਸ਼ਨ ਦਾ ਵੀ ਰੋਲ ਹੈਗਾ ਇਸ ਚੀਜ਼ ਦੇ ਨਾਲ।
ਹਾਂਜੀ--ਹਾਂਜੀ।
ਵੀ ਥੋੜਾ ਈਜ਼ੀ ਹੋ ਗਿਆ।
ਦੇਖੋ ਇਲੈਕਟ੍ਰਿਕ ਏਸੀ ਬੱਸ ਹੈਗੀ ਏ ਉਹ ਪਤਾ ਨੀ ਪੰਦਰਾਂ ਵੀਹ ਰੁਪ ਲੈਂਦੀ ਆ ਤੁਸੀਂ ਕਿੱਥੋਂ ਦੀ ਕਿੱਥੇ ਆਪਣੇ ਸ਼ਹਿਰ ਚ ਨਾ ਜੇ ਤੁਸੀਂ ਆਟੋ ਕਰਦੇ ਹੋ, ਉਹਦੇ ਚ ਬਹਿ ਜਾੋ ਏਸੀ ਦਾ ਏਸੀ ਹੈਂ ਤੇ ਸੇਫ ਏਸੀ ਬਸ। ਹੈਗੀ ਹੈ ਤੁਹਾਨੂੰ ਮਿੰਟਾਂ ਚ ਪਹੁੰਚਾ ਦਿੰਦੀ ਏ ਕੋਈ ਕਿਰਾਏ ਦਾ ਖੱਚ ਖਿੱਚਣੀ ਕੁਛ ਨੀ, ਹੋਰ ਤੁਸੀਂ ਟੈਂਪੂ ਚ ਬੈ ਉੱਠੋ ਤੇ ਡੀਜ਼ਲ ਦੀ ਇੰਨੀ ਸਮੇਲ ਆਂਦੀ ਏ ਪਰ ਉਹ ਹੈ ਉਹ ਵੀ ਸੀ। ਫਿਰ ਉਸ ਤੋਂ ਬਾਦ ਦੇਖੋ ਜੀ ਪਹਿਲੇ ਟਾਈਮ ਪਹਿਲੇ ਟਾਂਗੇ ਫ਼ੇਰ, ਟੈਂਪੂ ਹੁਣ ਬੱਸਿਸ ਆ ਗਈਆਂ ਨੇ।
ਦੇਖੋ ਅਸੀਂ ਇਸ ਜਦੋਂ ਏਸ ਵਹਿਕਲ ਚ ਅਸੀਂ ਸਫ਼ਰ ਕਰਦੇ ਹਾਂ ਸਾਨੂੰ ਝਟਕਿਆਂ ਦਾ ਵੀ ਮਹਿਸੂਸ ਨੀ ਹੁੰਦਾ।
ਹਾਂਜੀ ਇਹ ਚੀਜ਼ ਤੁਸੀਂ ਨੋਟਿਸ ਕੀਤੀ ਹੋਣੀ ਏ। ਇਹ ਤੇ ਸਿੱਧਾ ਇੱਕ ਵਾਰ ਬ੍ਰੇਕ ਲੱਗਦੀ ਤਾਂ ਪਤਾ ਲੱਗਦਾ ਅਸੀਂ ਬੈਠੇ ਦੇ ਹਾਂ। ਨਹੀ ਤੇ ਪਤਾ ਵੀ ਨੀ ਲੱਗਦਾ ਅਸੀ ਬੈਠ,
ਬਹੁਤ ਅੱਛੀਆਂ ਨੇ ਸਾਡੇ ਏਰੀਏ ਵਾਸਤੇ।
ਹਾਂਜੀ--ਹਾਂਜੀ।
ਸਾਡੇ ਚਾਹੇ ਉਹ ਐਨੀਮਲਸ ਹੋਣ ਚਾਹੇ ਅਸੀਂ ਹੋਈਏ,
ਹਾਂਜੀ।
ਅਹ ਜੇੜੇ ਵੀ ਹੈਗੇ ਨੇ ਚਾਹੇ ਉਹ ਜਾਨਵਰ ਨੇ ਚਾਹੇ ਅਸੀਂ ਇਨਸਾਨ ਹੈਗੇ ਆ ਫੇਰ ਵੀ ਉਹਨਾਂ ਨੇ ਕੰਟਰੋਲ, ਟਰਾਂਸਪੋਰਟੇਸ਼ਨ ਤੇ ਬੜੀ ਅੱਛੀ ਹੈਗੀ ਹੈ ਦੇਖੋ ਸ਼ਾਇਦ ਆਣ ਵਾਲੇ ਜੇੜਾ ਟੂ ਥਾਉਸੰਡ ਫਿਫਟੀ ਤੱਕ ਹੈਗਾ ਕਹਿੰਦੇ ਉਦੋਂ ਤੱਕ ਤੇ। ਤੁਵਾਡੇ ਆਲ ਵਹੀਕਲਸ ਜੇੜੇ ਹੈਗੇ ਆ ਉਹ ਸਾਰੇ ਇਲੈਕਟ੍ਰੋਨਿਕਸ ਹੋ ਜਾਣਗੇ। ਦੇਖੋ ਹੁਣ ਅਗੋ ਕੀ, ਕਿਸ ਤਰ੍ਹਾਂ ਦੀ ਸਾਡੀ ਅੱਗੇ ਦਸ਼ਾ ਹੁੰਦੀ ਏ? ਸਰਕਾਰ ਵੱਲੋਂ ਕੇੜੇ ਮੋੜ ਤੇ ਲੈ ਕੇ ਜਾਂਦੇ ਹੈ।
ਹਾਂਜੀ-ਹਾਂਜੀ ਓਹੀ ਨਾ ਹੁਣ ਦੇਖੋ, ਕਿ ਜਿਵੇਂ ਹੋਣ ਅਸੀ ਕਿੱਥੇ ਜਾਣਾ ਕੋਈ ਸਮਾਨ ਹੁਣ ਅਸੀ ਵਡਾ ਤੋ ਵੱਡਾ ਮਟੀਰੀਅਲ ਪਹਿਲੇ ਹੁੰਦੇ ਸੀ ਵੱਡਾ ਮਟੀਰੀਅਲ ਕਿਤੇ ਭੇਜਨਾ ਨਾ, ਬੰਦਾ ਆਪ ਜਾਂਦਾ ਸੀ ਬੱਸਾਂ ਬਦਲ ਕੇ। ਹੁਣ ਤੁਸੀਂ ਟਰਾਂਸਪੋਰਟ, ਤੁਸੀਂ ਬਿਲਟੀ ਕਰਵਾਣੀ ਹੈ, ਤੇ ਤੁਸੀਂ ਕੀ ਨਾਮ ਐ, ਆਪਣਾ ਸਮਾਨ ਪਾਉਣ ਜਾਣਾ, ਬੰਦੇ ਨੂੰ ਫੋਟੋ ਭੇਜ ਦੋ, ਉੱਧਰੋ ਚੁੱਕ ਲਏਗਾ, ਹੁਣ ਜਿਹੜਾ ਕੰਮ ਹਫ਼ ਏਦਾ ਹੁੰਦਾ ਸੀ ਨਾ ਹੁਣ ਉਹ ਦੋ ਦਿਨਾਂ ਚ ਹੋਣ ਲੱਗ ਗਿਆ।
ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਮੇਰੇ ਤਾਂ ਵੈਸੇ ਵੀ ਫਾਦਰ ਸਾਹਿਬ ਦੀ ਨਾ ਟ੍ਰਾਂਸਪੋਟੇਸ਼ਨ ਦਾ ਕੰਮ ਹੈਗਾ। ਤੇ ਸਾਡੇ ਜਿੰਨੇ ਵੀ ਮੰਡੀ ਦੇ ਵਿੱਚ ਫਰੂਟਸ ਜਾਂਦੇ ਨੇ ਵੈਜੀਟੇਬਲਸ ਜਾਂਦੇ ਨੇ, ਉਹ ਇੱਕ ਦੋ ਦਿਨਾਂ ਦੇ ਵਿੱਚ ਬੜਾ ਈਸਿਲੀ ਡਿਲੀਵਰ ਹੋ ਜਾਂਦੇ ਹੈ। ਔਰ ਮੈ ਕਹਣੀ ਆ, ਅੱਛੀ ਗੱਲ ਹੈਗੀ ਆ ਉਹਨਾਂ ਦੇ ਕੋਲ ਵੀ ਆਪਣੇ ਫੋਰ ਫਾਈਵ ਟਰਾਂਸਪੋਰਟੇਸ਼ਨ ਹੈਗੀਆਂ ਨੇ। ਔਰ ਬੜਾ ਅੱਛਾ ਉਹਨਾਂ ਨੇ ਆਪਣਾ ਬਿਜਨਸ ਸਟਾਰਟ ਕੀਤਾ ਹੋਇਆ ਸਿਸਟਮ ਅੱਛਾ ਹੈਗਾ ਟਰਾਂਸਪੋਰਟੇਸ਼ਨ ਦਾ।
ਤੁਸੀਂ ਹੁਣ ਇਹ ਚੀਜ਼ ਵੇਖੀ ਏ ਕਿ ਅਸੀਂ ਕਿੱਥੇ ਜਾਣਾ ਨਾ ਅਸੀਂ, ਐਪਸ ਆਦੀਆਂ ਨੇ ਓਹਦੇ ਚ ਤੁਸੀ ਰਾਈਡ ਬੁੱਕ ਕਰਨੀ ਏ। ਬੰਦਾ ਤੁਹਾਡੇ ਘਰ ਦੇ ਬਾਹਰ ਜਿੱ ਉੱਥੇ ਜਾਣ, ਤੁਸੀਂ ਉਹਦੇ ਨਾਲ ਚੱਲ ਜਾਓ, ਤੇ ਉਧਰੋਂ ਰਾਈਡ ਬੁੱਕ ਕਰੋ, ਤੁਸੀਂ ਆਪਣੇ ਘਰ ਆ ਜਾਓਗੇ।
ਕਰਿਓ ਤੁਸੀਂ, ਮੈਂ ਹੁਣ ਆਪਣੇ ਮਾਇਕੇ ਜਾਂਨੀ ਆਂ, ਮੇਰੇ ਨਾ ਮਾਇਕੇ ਜਿਵੇਂ ਦੂਰ ਹੈਗੇ ਨੇ। ਤੇ ਮੇਰੇ ਫਾਦਰ ਸਾਹਿਬ ਮੈਨੂੰ ਉੱਥੋਂ ਆਉਣ ਲੱਗਿਆ ਐਪ ਤੋਂ ਬੁੱਕ ਕਰਵਾ ਦਿੰਦੇ ਨੇ, ਤੇ ਮੈਂ ਬੜਾ ਕੰਫਰਟੇਬਲ ਹੋ ਕੇ, ਆਪਣੇ ਬੱਚਿਆਂ ਦੇ ਨਾਲ ਆਰਾਮ ਨਾਲ ਆਪਣੇ ਘਰ ਪਹੁੰਚ ਜਾਂਦੀ ਹਾਂ, ਔਰ ਇਹ ਵੀ ਇੱਕ ਅੱਛਾ ਸਟਾਰਟਅਪ ਹੈਗਾ, ਵੀ ਚਲੋ ਅਸੀਂ ਔਨਲਾਈਨ ਕੰਮ ਸਾਡਾ ਚੱਲ ਰਿਹਾ ਇਸ ਪਾਸੇ ਵੀ। ਚਲੋ ਸਾਡੇ, ਇਸਦੇ ਲਈ ਅਸੀਂ ਪਹੁੰਚ ਜਾਂਨੇ ਆਂ, ਸਾਨੂੰ ਤ ਜਗ੍ਹਾ ਜਗ੍ਹਾ ਤੇ ਜਾਣਾ ਨੀ ਪੈਂਦਾ।
ਹਾਂਜੀ ਤੁਸੀਂ ਟ੍ਰੇਨ ਵਿੱਚ ਮਾਲ ਬੁੱਕ ਕਰਵਾਔ, ਬੱਸ ਵਿੱਚ ਵੀ ਅੱਜ ਕੱਲ ਹੁੰਦਾ ਹੈ। ਉਹਨੂੰ ਟ੍ਰਾਂਸਪੋਰਟ ਤੇ ਕਰਵਾਲੋ, ਮਤਲਬ ਪੋਸਟ ਜਿੜਾ ਹੁੰਦਾ ਵੇ ਸਪੀਡ ਪੋਸਟ, ਔ ਵੇਖੋ ਤੁਸੀਂ ਵਿਦ ਇਨ ਫਾਈਵ ਡੇਜ਼ ਵਿਜ ਉਹ ਤੁਹਾਡਾ ਸਮਾਨ ਪਹੁੰਚ ਜਾਏਗਾ। ਹੋਰ ਉਹਦੇ ਕਿੰਨੇ ਪੈਸੇ ਹੁੰਦੇ ਨੇ, ਪੰਜਾਹ, ਸੌ ਰੁਪਏ, ਬਸ।
ਬਿਲਕੁਲ ਬਿਲਕੁਲ ਚਾਰਜਿਸ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੈਗੇ।
ਖੁਦ ਜਾਂਦਾ, ਇਸ ਤੋ ਵੱਧ ਕਿਰਾਇਆ ਲੱਗ ਜਾਂਦਾ ਐ।
ਹਾਂਜੀ ਹਾਂਜੀ, ਔਰ ਸਮਾਨ ਵੀ ਦੇਖੋ ਕਿੰਨਾ ਈਜ਼ੀਲੀ ਅਸੀਂ ਪਹੁੰਚਾ ਸਕਦੇ ਹਾਂ।
ਹਾਂਜੀ ਹੁਣ ਤੁਸੀਂ ਵੇਖੋ, ਐੱਪ ਹੈਗੀ ਹੈ, ਗਰੋਸਰੀ ਦੀ। ਜੇ ਤੁਸੀਂ ਦੂਸਰੇ ਸ਼ਹਿਰ ਵਿਚ ਕਿਸੇ ਆਪਣੇ ਰੀਲੇਟਿਵ ਨੂੰ ਕੋਈ ਸਮਾਨ ਭੇਜਣਾ, ਨਮਕੀਨ ਬਿਸਕਿਟ ਹੈ ਕੁਛ ਵੀ ਹੈ ਕੋਈ ਬੰਦਾ ਫਰੂਟ ਹੀ ਭੇਜ ਦਿੰਦਾ ਹੈ, ਤੇ ਤੁਸੀਂ ਉਹ ਉਹਨਾਂ ਦਾ ਨੰਬਰ ਪਾਓਗੇ ਐਡਰੈੱਸ ਪਾ ਔ ਗੇ, ਤੇ ਉਹਨਾਂ ਦਾ ਸਮਾਨ ਉਹਨਾਂ ਕੋਲ ਪਹੁੰਚ ਜਾਏਗਾ, ਬਸ ਤੁਸੀਂ ਔਨਲਾਈਨ ਪੇ ਕਰਨਾ ਐ।
ਹਾਂਜੀ, ਅੱਛਾ ਹੁਣ ਦੇਖੋ ਹੁਣ ਅੱਜ ਕੱਲ੍ਹ ਛੁੱਟੀਆਂ ਚੱਲ ਰਹੀਆਂ ਨੇ, ਮੈਂ ਕਹਿੰਦੀ ਹਾਂ ਅਸੀਂ ਲੋਕ ਸੋਚਦੇ ਹਾਂ ਤੇ ਪਹੁੰਚ ਜਾਂਨੇ ਆਂ, ਹੈਨਾ, ਤੇ ਕੀ ਕਹਿੰਦੇ ਆ, ਕਿੰਨਾ ਈਜ਼ੀਲੀ ਹੋ ਗਿਆ ਸਾਡੇ ਵਾਸਤੇ, ਮਾਊਟੇਨ ਤੇ ਜਾਣ ਵਾਸਤੇ, ਜਾਂ ਅਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਣਾ ਹੈ, ਕਿੰਨਾ ਮਜ਼ਾ ਅੱਛਾ ਵੈਦਰ ਹੈਗਾ, ਅਸੀਂ ਗੱਡੀ ਚੱਕਦੇ ਹਾਂ ਚਲੇ ਜਾਂਨੇ ਆਂ, ਸਾਨੂੰ ਬਹੁਤ ਜ਼ਿਆਦਾ ਸੋਚਣਾ ਨੀ ਪੈਂਦਾ, ਜਾਂ ਅਸੀਂ ਸਾਨੂੰ ਬਹੁਤ ਜ਼ਿਆਦਾ ਇੱਧਰ ਉੱਧਰ ਜਾ ਕੇ ਤ ਏ ਨਹੀਂ ਖਾਣੇ ਪੈਂਦੇ, ਵੀ ਹਾਂਜੀ ਸਾਨੂੰ ਕੋਈ ਵੀ ਸਾਈਕਲ ਚਾਹੀਦਾ, ਅਸੀ ਬੜੇ ਇਜ਼ੀਲੀ ਕੰਫਰਟੇਬਲ ਹੋ ਕੇ, ਆਪਣੇ ਵਹਿਕਲਸ ਤੇ ਵੀ ਜਾ ਸਕਦੇ ਹਾਂ, ਚਾਹੇ ਤੁਸੀਂ ਆਪ ਆਪਣੇ ਹੋਰ ਕਪਲ ਲੈ ਲੋ, ਫੈਮਲੀ ਨੂੰ ਨਾਲ ਲੈ ਲੋ ਔਰ ਮਜ਼ਾ ਆਉਦਾ ਹੈ, ਟਰੈਵਲਿੰਗ ਦਾ।
ਉਹ ਤਾਂ ਹੈ ਈ ਐ, ਕਿ ਹੁਣ ਦੇਖੋ ਸਾਡੀ ਫੈਮਲੀਆਂ ਚ ਪਹਿਲਲੇ ਕੀ ਹੁੰਦਾ ਸੀ ਹੁਣ ਤੇ ਅਸੀਂ ਬਹੁਤ ਕੱਟ ਗਏ ਸਾਰੇ ਆਪਣੇ- ਆਪਣੇ ਬਿਜੀ ਹੁੰਦੇ ਨੇ। ਪਹਿਲੇ ਤਾਂ ਅਸੀਂ ਸਾਰੀ ਫੈਮਿਲੀ ਸਲਾਹ ਬਣਾਉਂਦੇ ਸੀ, ਕਿਤੇ ਬਾਹਰ ਪਿਕਨਿਕ ਕਰਨ ਚੱਲ ਜਾਂਦੇ ਆਪਣੀ ਕਾਰਾਂ ਲਿੱਤੀਆਂ, ਬੰਦੇ ਕਾਉਂਟ ਕੀਤੇ ਚਲੋ ਜੀ ਪਿਕਨਿਕ ਤੇ, ਹੁਣ ਪਹਿਲੇ ਲੋਕੀ ਸਿਰਫ ਆਪਣੇ ਘਰ ਵਿਹੜੇ ਚ ਬਹਿ ਕੇ ਰੋਟੀ ਖਾਂਦੇ ਸੀ
ਪਹਿਲੇ ਲੋਕੀ, ਇੱਕ ਹੀ ਵਹੀਕਲ ਤੇ ਕਿੰਨੇੰ ਕਿੰਨੇ ਜਣਿਆਂ ਨੂੰ ਬੈਠਣਾ ਪੈਂਦਾ ਸੀ, ਅੱਜ ਕੱਲ੍ਹ ਤਾਂ ਜਿੰਨੇ ਬੰਦੇ ਆ ਓਨੇ ਘਰ ਵਿੱਚ ਤੁਹਾਨੂੰ ਵੀਹੀਕਲ ਵੀ ਮਿਲ ਜਾਣਗੇ, ਟਰਾਂਸਪੋਰਟੇਸ਼ਨ ਮਿਲ ਜਾਏਗੀ ਤੁਹਾਨੂੰ।
ਕੀ ਮੈਂ, ਅ ਕੱਲ ਹੀ ਆਪਣੇ ਫਾਦਰ ਨਾਲ ਗੱਲ ਕਰਦੀ ਪਈ ਸੀ, ਮੈਂ ਕੇਹਾ, ਕੀ ਕਈ ਸ਼ਹਿਰਾਂ ਵਿੱਚ ਹੱਲੇ ਵੀ ਹੈ, ਕਿ ਜਿਵੇਂ ਪੰਜ ਬੰਦੇ ਆ ਨਾ ਤੇ ਇੱਕ ਜਾਂ ਦੋ ਬਾਈਕ, ਮੈਂ ਕਿਹਾ ਕਈ ਸ਼ਹਿਰ ਨੇ ਜਿੰਨੇ ਬੰਦੇ ਨੀ ਬਾਈਕ ਤੇ ਚਾਰ ਬੰਦੇ ਹੈ, ਚਾਰ ਵਹਿਕਲ ਹੈਗੇ, ਕੋਈ ਕਾਰ ਏ, ਬਾਈਕ ਕੇ ਸਕੂਟੀ ਐ, ਐਵੇਂ ਕਰਕੇ, ਮੈਂ ਕਿਹਾ ਕਈ ਸ਼ਹਿਰਾਂ ਚ ਹੈ, ਕਿ ਹਾਂ ਕੋਈ ਅਫੋਰਡ ਨਹੀਂ ਕਰ ਸਕਦਾ, ਤੇ ਇੱਕ ਅੱਧੀ ਸਕੂ ਤੇ ਬਾਈਕ ਰੱਖੀ ਦੀ ਏ
ਹਾਂਜੀ ਹਾਂਜੀ ਸਹੀ ਕਹਿ ਰਹੇ ਹੋ, ਚਲੋ
ਚਲੋ ਮੈਂ ਨਾ, ਹੈਲੋ ਸਤਿ ਸ਼੍ਰੀ ਅਕਾਲ ਜੀ, ਮੈਂ ਨਾ ਤੁਹਾਨੂੰ ਕਰਦੀ ਆ ਬਾਅਦ ਚੋਂ
ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਓਕੇ ਜੀ।
ਸਤਿ ਸ਼੍ਰੀ ਅਕਾਲ ਜੀ।